ਹਾਂਜੀ, ਸਤਿ ਸ੍ਰੀ ਅਕਾਲ ਹਾਂ।
ਹੁਣ ਕੀ ਕਰਦੇ ਸੀ?
ਕੁਛ ਨੀ ਬਸ, ਫੋਨ ਚਲਾਈ ਜਾ ਰਹੀ ਸੀ ਬੈਠੀ
ਅੱਛਾ, ਸੁੱਤੇ ਨੀ ਅੱਜ ਹੂੰ।
ਨਹੀਂ ਹਾਲੀ ਸੋਨਾ ਸੀ, ਉਹੀ ਪਰ ਫਿਰ ਮੰਮੀ ਨਾਲ ਮੈਂ ਗੱਲ ਕਰਦੇ ਰਹੀ ਤੇ ਓ ਕਹਿ ਰਹੇ ਸੀ ਫਾਰਮ ਦਾ ਕੁਛ ਕਰਨਾ ਸੀ, ਫ ਮੈਂ ਕਿਹਾ ਕਿ ਚਲੋ ਠੀਕ ਹੈ ਤੇ ਮੈਂ ਕਿਹਾ ਮੇਰੇ ਚ ਤੇ ਜੋ ਆਉਂਦਾ ਹੈ ਮੈਂ ਕਿਹਾ ਉਹ ਠੀਕ ਹੈ ਪਰ ਇਦਾ ਮੈਨੂੰ ਨੀ ਆਉਂਦਾ
ਹਮ ਹਮ
ਕਰ ਦਸਣ ਦਏ ਹੀ, ਚਲੋ ਚਲ ਸਾਨੂੰ ਕਹਿ ਦ ਮੈਂ ਕਰਵਾ ਦੂਗੇ ਤੇ ਤੁੱਸੀ
ਹਾਂ ਨਹੀਂ ਸਹੀ ਹੈ, ਹੋਰ ਦੱਸੋ ਕੱਲ ਗੱਲ ਹੋਈ ਫੇਰ ਉਹਦੇ ਬਾਅਦ, ਮੈਂ ਕਿਹਾ ਚਲੋ ਅਜ ਕਰਾਂ ਕੌਲ
ਹਮ-
ਮੈਂ ਕਿਹਾ ਤੁਹਾਨੂੰ ਮੈਂ ਕਿਹਾ ਕਾਲ ਕਰਾਂ ਬਹੁਤ ਦਿਨ ਹੋ ਗਈ ਗੱਲ ਨੀ ਕੀਤੀ
ਹਮ ਹਮ ਹਮ, ਵਧੀਆ ਲਗਾ ਲਿਆ ਕਰੋ
ਹਮ ਹਮ ਹਮ ਹਮ
ਦਿਨ ਤਾਂ ਕਮ 'ਚ ਲੱਗਦਾ ਕੰਮ ਕਰੀ ਦਾ
ਹਮ
ਹਮ, ਕਿੰਨੇ ਵਜੇ ਜਾਂਦਾ
ਮੈਂ ਔਫਿਸ
ਹੂੰ
ਅਹ ਆਪਾ ਨਾ ਜਾਂਦੇ ਆਂ, ਦਸ ਵਜੇ ਸਵੇਰੇ, ਦਸ ਵਜੇ ਤੋਂ ਲੈਕਰ ਰਾਤੀ ਅੱਠ ਵਜੇ ਤੱਕ।
ਹੂੰ, ਹੂੰ ਰੋਜ਼ ਏਈ ਟਾਇਮ ਰਹਿੰਦਾ।
ਹਾਂ, ਡੇਲੀ ਇਹੀ ਟਾਈਮ ਰਹਿੰਦਾ। ਪੂਰਾ ਦਿਨ ਔਫਿਸ ਰਹਿੰਦਾ ਏ।
ਅੱਛਾ-ਅੱਛਾ।
ਹਾਂ, ਸਵੇਰ ਤੋਂ ਲੈਕੇਰ ਸ਼ਾਮ ਤਕ। ਪੂਰਾ ਦਿਨ ਹੋ ਜਾਂਦਾ ਔਫਿਸ ਦੇ ਅੰਦਰ। ਐਹੀ ਰਹਿੰਦੇ ਰੁਟੀਨ, ਫਿਰ ਆਪਣੇ ਔਫ ਦਾ ਇੰਤਜ਼ਾਰ ਰਹਿੰਦਾ, ਕਦੋਂ ਵੀਕ ਔਫ ਹੋਇਆ।
ਹਾਂ, ਓਦਨ ਫਿਰ, ਸੋਨਾ ਏ, ਖੋਨਾ ਕੁਛ।
ਹਾਂ, ਇਹੀ ਪੂਰਾ-ਪੂਰਾ ਦਿਨ ਇਹੀ ਰੂਟੀਨ ਰਹਿਗਿਆ, ਔਫਿਸ, ਔਫਿਸ ਤੋ ਘਰ, ਘਰ ਤੋਂ ਔਫਿਸ, ਫਿਰ, ਔਫਿਸ ਤੋਂ ਘਰ।
ਹਾਂ ਉਹ ਤੇ, ਛੁੱਟੀ ਵਾਲੇ ਦਿਨ ਹੀ ਜਾ ਸਕਦੇ ਕਿਤੇ ਬਨਾਓ ਆਸੇ, ਫਿਰ ਘੁੰਮੋ ਕਿਤੇ ਜਾਕੇ।
ਹਾਂ, ਉਹੀ ਨਾ ਉਸੀ ਵੇਲੇ ਘੁੰਮਦੇ ਆਂ।
ਹੂੰ ਹੂੰ ਤੇ
ਹੂੰ, ਇਹੀ-ਇਹੀ ਹੈ, ਬਸ। ਹਾਂ ਏ ਤੇ ਹੁਣੇ ਪਿੱਛੇ, ਪਿੱਛੇ ਦੋ-ਦਿਨ ਪਹਿਲੇ ਬਹੁਤ ਤੇਜ਼ ਬਾਰਿਸ਼ ਹੋਈ ਸੀ। ਬਹੁਤ ਜ਼ਿਆਦਾ! ਮਤਲਬ ਚੌਵੀ ਘੰਟੇ ਪੂਰਾ, ਚੌਵੀ ਘੰਟੇ ਬਾਰਿਸ਼ ਹੁੰਦੀ ਰਹੀ।
ਹੂੰ, ਇਹਦਾਂ ਹੀ ਸਾਡੇ ਵੀ ਹੋਈ ਸੀ, ਫਿਰ ਸਾਡੇ ਹੱਟਗੀ, ਫਿਰ ਤੁਹਾਡੇ ਵੱਲ ਚੱਲ ਗਿਆ ਲੱਗਦਾ। ਹੂੰ ਸਾਰੇ ਪਾਸੇ ਘੁੰਮਦੇ ਰਹਿੰਦੇ ਨਾ ਕਹਿੰਦੇ। ਓਈ ਤੇ, ਏ ਦੱਸੋ ਫਿਰ।
ਐ ਤੇ, ਹੈ।
ਹੂੰ
ਹੋਰ ਦੱਸੋ? ਤੁਸੀਂ ਉਹ ਕੈਸ ਤੇ ਬਣਾਂਦੇ ਓ, ਸਾਂਬਰ?
ਕੀ ਚੀਜ਼?
ਸਾਂਬਰ। ਸਾਂਬਰ ਬਣਾਣਾ ਆਂਦਾ ਏ?
ਹਾਂ-ਹਾਂ-ਹਾਂ, ਸਾਂਬਰ ਹੂੰ, ਅਸੀ ਲੋਕ ਸਬਜ਼ੀ ਲੈਂਲੇਦੇ ਆ, ਪਹਿਲਾ ਯੇ ਕੁੰਮੜੇ ਦੀ ਸਬਜੀ ਥੋੜੀ, ਕੁੰਮੜਾ ਲੈਲੇਂਨੇ ਆ ਥੋੜਾ। ਇੱਕ। ਕੱਦੂ ਜਿਹੜਾ ਅਹ ਕੀ ਕਹਿੰਦੇ ਹਲਵਾ ਕਹਿ ਦਿੰਦੇ ਜਿਹਨੂੰ, ਹਲਵਾ, ਘੀਆ, ਕੱਦੂ। ਕੋਈ ਕੱਦੂ ਕਹਿ ਲੈਂਦਾ, ਕੋਈ ਹਲਵਾ ਕਹਿੰਦਾ।
ਹੂੰ, ਹੂੰ, ਹੂੰ
ਸਾਡੇ ਤੇ ਕੁੰਮੜਾ ਕਹਿ ਦਿੰਦੇ, ਹਾਂ। ਵੋ ਥੋੜਾ ਸ ਲੈ ਲੈਂਦੇ, ਹਾਂ। ਥੋੜਾ ਵੋ, ਥੋੜਾ ਆਲੂ ਥੋੜਾ, ਭਿੰਡੀ ਵੀ ਪਾ ਦਿੰਦੇ ਵਿੱਚੇ ਈ। ਇੱਥੇ ਹੀ ਥੋੜ੍ਹੀ ਬਹੁਤ, ਥੋੜੀ-ਥੋੜੀ ਸਬਜ਼ੀ ਸਬ ਮਿਕਸ ਕਰਕੇ ਉਹਨੂੰ ਥੋੜਾ ਸਾ, ਤੇਲ ਪਾਕੇ ਫ੍ਰਾਈ ਵੀ ਕਰ ਲੈਂਦੇ ਆ।
ਅੱਛਾ।
ਫ੍ਰਾਈ ਕਰਕੇ ਉਹਨੂੰ, ਹੂੰ, ਫਿਰ ਥੋੜੀ ਸੀ ਜਿਹੜੀ, ਉਹ ਅਰਹਰ ਵਾਲੀ ਦਾਲ ਰਹਿੰਦੀ ਆ
ਆਹੋ।
ਹਾਂ, ਵੋ ਥੋੜੀ ਸੀ ਪਾ ਲੈਂਨੇ ਆ, ਅੱਧੀ ਕੀ ਕੋਲੀ ਪਾਂਉਨੇ ਆ, ਤੇ ਮਤਲਬ ਹੋ ਜਾਂਦਾ ਵਾ। ਅਸੀਂ ਲੋਕ ਨੇ ਪਹਿਲਾਂ ਇੱਕ ਵਾਰੀ ਪਤਾ ਕੀ ਕੀਤਾ, ਜਦ ਸਾਨੂੰ, ਪਤਾ ਨੀ ਸੀ ਨਾ ਤੇ ਅਸੀਂ ਲੋਗ ਨੇ, ਡੇਢ ਕਿੱਲੋ, ਕੌਲੀ ਪਾ ਦਿੱਤੇ ਸੀ, ਉੱਥੇ। ਤੇ ਉਹ ਸਾਡਾ ਤੇ ਪੂਰਾ ਇੱਕਦਮ ਕੜੀ ਵਰਗਾ ਸਾਂਬਰ ਬਣ ਗਿਆ, ਫਿਰ ਹਾਂ, ਇੱਕਦਮ ਗਾੜਾ ਬਣ ਗਿਆ। ਬੋਲ ਇਨਾ ਜਾਦਾ ਗਾੜਾ ਥੋੜੀ, ਸਾਂਬਰ ਏਕਦਮ ਪਤਲਾ ਸਾ ਹੁੰਦਾ ਵਾ ਕਰਕੇ ਫੇਰ ਅਸੀਂ ਲੋਗ ਥੋੜਾ ਥੋੜ੍ਹੀ ਦਾਲ ਪਾਉਂਦੇ ਆਂ, ਤਾਂ ਵਧੀਆ ਬਣ ਜਾਂਦਾ। ਥੋੜੀ ਦਾਲ ਪਾਂਦੇ ਆਂ, ਹੂੰ ਫੇਰ ਉਹ ਚ ਉਹੀ ਸਾਂਬਰ ਮਸਾਲਾ ਪਾ ਦਿੰਨੇ ਆਂ ਔਰ ਸਾਬਂਰ ਮਸਾਲਾ ਪਾ ਕੇ, ਨਮਕ, ਹਲਦੀ ਪਾਕੇ ਸੀਟੀ ਲਗਵਾ ਲੈਂਨੇ ਆਂ, ਉਸ ਤੋਂ ਬਾਅਦ ਫੇਰ ਕੀ ਕਰਦੇ ਪੈਨ ਚੀ ਥੋੜ੍ਹੀ ਸਰੋਂ, ਔਰ ਜੇ ਮੀਠੀ ਨੀਮ ਪੱਤੀ ਹੁੰਦੀ ਐ ਜਿਹੜੀ। ਕਹੀਯਾ ਪੱਤਾ, ਹਾਂ। ਉਹ ਥੋੜਾ ਉਹ ਪਾ ਦਿੰਦੇ ਆ ਹਾਂ, ਫੇਰ ਪਿਆਜ ਪਾ ਦਿੰਦੇ ਆਂ ਥੋੜੇ ਲੰਬੇ-ਲੰਬੇ ਕੱਟ ਕੇ।
ਹੂੰ-ਹੂੰ
ਉੱਤੇ ਤੇ ਪਿਆਜ ਪਾ ਦਿੰਦੇ ਹਾਂ ਫੇਰ ਥੋੜਾ ਅ ਸਾਂਬਰ ਮਸਾਲਾ, ਫੇਰ ਥੋੜਾ ਤੜਕੇ ਚ ਵੀ ਪਾ ਦਿੰਨੇ ਆਂ ਅਸੀਂ ਨਾ। ਔਰ ਹਾਂ ਫਿਰ ਉਸਦਾ ਤੜਕਾ ਮਤਲਬ ਫਿਰ ਉਥੇ ਲਗਾ ਦਿੰਦੇ ਆਂ ਸਾਂਬਰ ਵਿੱਚ। ਜੇੜਾ ਗਰੇਵੀ ਹੁੰਦਾ ਬਣ ਕੇ, ਹੂੰ ਖੱਟਾ ਤੇ ਪਾਉਂਦੇ ਨੀ ਕਿਉਂਕਿ ਸਾਡੇ ਇੱਥੇ ਖਾਂਦੇ ਨੀ ਏ ਇਮਲੀ ਵਗੈਰਾ, ਜੇ ਇਮਲੀ ਪਾਉਂਣੀ ਐ ਤੇ ਫੇਰ ਇਮਲੀ ਪਾ ਲੋ ਆਪਣੀ। ਹਾਂ, ਸਾਡੇ ਖਾਂਦੇ ਨੀ ਐ। ਨਹੀਂ ਸਭ ਦੀ ਦਵਾਈਆਂ ਹੋਈਆਂ ਕੋਈ-ਕੋਈ ਚੱਲਦੀਆਂ ਰਹਿੰਦੀਆਂ ਨਾ, ਵੈਸੇ ਵੀ ਸਾਡੇ ਮਤਲਬ ਇਹ ਘਰ ਵਾਲੇ ਨਹੀਂ ਖਾਂਦੇ। ਹੈਲੋ, ਖਾਸ ਕਰ ਹਾਂ ਖਾਸ ਕਰਮੀ ਦੀ ਖਟਾਈ ਨਹੀਂ ਖਾਂਦੇ, ਬਾਕੀ ਅਸੀਂ ਕਿਸ ਤਰ੍ਹਾਂ ਨਿੰਬੂ ਨੁੰਬੂ ਪਾ ਲੈਂਨੇ ਆਂ।
ਹੂੰ-ਹੂੰ।
ਹੂੰ, ਉਹਦੇ ਨਾਲ ਖੱਟਾ ਕਲ ਦੇਈਤਾ। ਜਿਹਨੇ ਕਰਨਾ ਵਾ, ਨਾ ਬਾਈ ਨਾ ਸਾਨੂੰ ਖੱਟੇ ਦੇ ਤਹਿਤ ਹੀ ਚੰਗਾ ਲੱਗਦਾ, ਬਿਨਾਂ ਖੱਟੇ ਤੋਂ ਤਾਂ ਮਜ਼ਾ ਨੀ ਆਂਦਾ ਖਾਣ ਚ।
ਉਹੀ ਨਾ ਨਿੰਬੂ ਨਾ ਹੋਏ, ਤਦ ਤੱਕ ਤੇ ਟੇਸਟ ਚ ਨਹੀਂ ਆਏਗਾ। ਸਾਂਬਰ ਦਾ।
ਅਸੀਂ ਖੁਦ ਕਿੰਨਾ ਇੰਨਾ ਖੱਟਾ ਖਾਂਦੇ ਹੁੰਦੇ ਸੀ ਪਹਿਲਾਂ, ਅੱਜ-ਕੱਲ ਤੁਹਾਨੂੰ ਪਤਾ ਸਹੀ ਸੀ, ਸਾਨੂੰ ਵੀ ਇਦਾਂ ਰਹਿ-ਰਹਿ ਓਦਾਂ ਹੀ ਹੋ ਗਿਆ ਜੀ, ਥੋੜਾ ਖੱਟਾ ਖਾਓ ਤੇ ਗਲਾ ਪੱਕਣ ਜਾਂਦਾ। ਮੈਂ ਨਾ ਵੋ ਮੰਗਾਈ ਸੀ। ਮੇਰੇ ਤਾਈ ਹੈਗੀ ਆ ਨਾ, ਮਤਲਬ ਉਹਨਾਂ ਦੇ ਗਾਉਂ ਚ ਨਾ ਆਮਸਿਲ-ਆਮਸਿਲ ਬਣਾਉਂਦੇ ਐ। ਆਮਚੂਰ ਨੀ, ਆਮਸਿਲ ਕਹਿੰਦੇ ਨੇ। ਉਹੋ ਇਹ ਹੁੰਦਾ ਕਿ ਜਿਸ ਤਰ੍ਹਾਂ ਅੰਬ ਹੁੰਦਾ, ਵੱਡਾ ਕੱਚਾ ਅੰਬ ਹੁੰਦਾ ਜਿਹੜਾ ਉਹਨੂੰ ਛੇਦ ਕੇ ਕੱਟ ਦਿੰਦੇ ਆ, ਉਹਨੂੰ ਕੱਟ ਕੇ ਤੇ ਪੂਰਾ ਨਮਕ ਲਗਾ ਕੇ, ਉਹਨੂੰ ਸੁੱਖ ਸੁਖਾਂਦੇ ਆ ਧੁੱਪ ਚ ਚੰਗੀ ਤਰਾਂ ਸੁਕ ਕੇ ਨਾ ਪੱਤਾ ਪਾਪੜ ਲਗ ਜਾਂਦਾ, ਪੂਰਾ ਸੁੱਕਿਆ। ਤੇ ਫੇਰ ਹੁਣ ਮੇਰੀ ਮੰਮੀ ਲੋਕ ਗਏ ਸੀ, ਓਥੇ ਘਰੇ। ਫੇਰ ਮੈਂ ਕਿਹਾ ਸੀ ਤੇ ਟਾਈਟਲ ਤੇ ਨਈ ਸੀ ਸੁਣਿਆ
ਹੂੰ-ਹੂੰ।
ਹੂੰ, ਤੁਹਾਡੀ ਆਵਾਜ਼ ਨਾ ਕੱਟ ਰਹੀ ਐ।
ਨੈਟਵਰਕ ਪ੍ਰੋਬਲਮ ਹੋਣਾ, ਨੈਟਵਰਕ ਨਾਲ ਹੋ ਜਾਂਦਾ ਨਾ। ਤੇ ਫੇਰ ਓਹ ਮੇਰੀ ਤਾਈ ਦੀ ਭੈਣ ਐ ਜਿਹੜੀ ਉਹਨਾਂ ਘਰੋਂ ਫੇਰ ਮਿਲਿਆ, ਤੇ ਉਹਨਾਂ ਨੇ ਫੇਰ ਵਾਹਵਾ ਸਾਰਾ ਮਤਲਬ ਕਿੰਨੇ ਹੋਣੇ ਪੰਦਰਾਂ, ਦਸ-ਪੰਦਰਾਂ ਹੋਣੇ ਲੱਗਦਾ। ਉਹ ਕਰਾਏ ਫਿਰ ਖਾਣ ਵਾਸਤੇ, ਉਹ ਵੀ ਜੀ ਕਰਦਾ ਤੇ ਫੇਰ ਥੋੜਾ- ਥੋੜ੍ਹਾ ਨਿਕਾਲ ਕੇ ਖਾਂਦੀ ਇੰਨਾ ਅੱਛਾ ਲੱਗਦਾ ਹੈ
ਮਤਲਬ, ਸੁੱਕਾ ਆਉਂਦਾ
ਸੁਕਾ ਅੰਬ ਰਹਿੰਦਾ ਹਾਂ, ਸੁਖਾ ਕੇ ਪੂਰਾ, ਮਤਲਬ ਪੂਰਾ ਨਮਕ ਲਗਾ ਕੇ ਸੁਕਾਂਉਂਦੇ ਆ ਇਸ ਵਾਰ ਪਤਾ ਨੀ ਪਾਪਾ ਆਉਗੇ ਤੇ ਫਿਰ ਤੁਹਾਡੇ ਉੱਧਰੋਂ ਦੀ ਹੁੰਦੇ ਹੋਏ ਜਾਊਗੇ
ਪਤਾ ਨਹੀ
ਅੱਛਾ, ਪਤਾ ਨਹੀਂ ਇਹਨਾਂ ਨੇ ਤੇ ਪਹਿਲਾਂ ਚੇਤਾ ਜਾਂ ਪਹਿਲਾਂ ਤੋਂ ਉੱਠ ਲਾਉਂਦੀ ਖਾਟੋ ਤਾਂਈ ਹੋ
ਕਈ ਵਾਰੀ ਅੰਬ ਦੀ ਨਾ ਬਾਂਖਣੀਆਂ ਮਿਲਦੀਆਂ ਨੇ
ਕੀ ਮਿਲਦਾ
ਪਤਾ ਨੀ, ਉਹ ਅੰਬ ਨੂੰ ਸੁਕਾ ਕੇ ਬਣਾਉਂਦੇ ਨੇ ਉਹ ਬਸ ਅੰਬ ਸੁੱਕੇ ਹੋਏ ਅੰਬ ਹੁੰਦੇ ਨੇ
ਹਾਂ, ਗੁਠਲੀ ਵੀ ਹੈਨੀ ਨਾ ਨਾਲੇ ਗੁਠਲੀ ਦੇ ਨਾਲੇ ਚਿਪਕ ਜਾਂਦੇ ਆ
ਹਮ, ਨਹੀਂ ਇਹਨਾ ਨਹੀਂ ਪਤਾ
ਅੱਛਾ, ਨਹੀਂ ਆ ਨਾ ਗੁੁਠਲੀ ਦੇ ਨਾਲ ਹੀ ਅੰਬ ਪੂਰੇ ਚਿਪਕੇ ਰਹਿੰਦੇ ਆ ਔਰ ਮਤਲਬ, ਉਹਨੂੰ ਛਿਲ ਕੇ ਮਤਲਬ ਉਹਨੂੰ ਨਿਕਾਲ ਕੇ ਖਾਂਦੇ ਆ, ਉਸ ਜਿੜਾ ਅਮਦਾ ਜਿਹੜਾ ਗ ਪਲੀ ਵੀ ਬਚਦੀ ਨਾ ਉਸਨੂੰ ਵੀ ਅਸੀਂ ਲੋਕ ਥੋੜਾ ਚਬਾ ਚੁਵਾ ਕੇੇ ਵੇਖਦੇ, ਬਹੁਤ ਖੱਟਾ ਰਹਿੰਦਾ ਖਾਣ 'ਚ ਬਹੁਤ ਮਜ਼ਾ ਆਉਂਦਾ
ਹਾਂ
ਮੈਂ ਤੇ ਬੋਲਣ 'ਚ ਮੂੰਹ ਚ ਪਾਣੀ ਜਾ ਆ ਗਿਆ
ਈਵਨ ਅਸੀਂ ਤੇ ਜਦੋਂ ਆਲੂ ਵਾਲੀ ਰੋਟੀ ਬਣਾਉਂਦੇ ਨਾ ਉਹਦੇ ਅੰਦਰ ਵੀ ਅਮਚੂਰ ਡਾਲਦੇ ਹਾਂ
ਨਾ ਕਈ ਲੋਕ ਪਾਂਉਦੇ ਹੁੰਦੇ ਆ
ਅਨਾਰ ਦਾਣਾ ਜਾਂ ਫਿਰ ਅਮਚੂਰ, ਬੜਾ ਟੇਸਟੀ ਲੱਗਦਾ ਹੈ
ਹਮ ਹਮ ਹਮ ਉਹ ਤਾਂ ਜੋ ਖਾ ਦਾ ਤਾਂ ਖਾਦਾ ਸਾਡੇ ਖਾਂਦਾ ਹੀ ਨਹੀਂ ਹੈ ਕਿਉਕਿ ਉਹ ਵਿਆਹ ਕੇ ਉਹ ਖੱਟਣ ਨਹੀਂ ਖਾਂਦੇ
ਤੇ ਫਿਰ ਕੜੀ ਵਗ਼ੈਰਾ ਵੀ ਖੱਟੀ ਨਹੀਂ ਖਾਂਦੇ ਹੋ ਗਏ ਤੁਸੀਂ ਤੇ ਫਿਰ
ਉਹ ਨਹੀਂ ਅਸੀਂ ਲੋਕ ਮਤਲਬ ਆਪਣੇ ਲਈ ਥੋੜਾ ਸ ਖਟਾ ਕਰ ਲੈਂਦੇ ਹਾਂ, ਥੋੜਾ, ਮੈਂ ਮੇਰੀ ਦਰਾਣੀ ਬਾਕੀ ਇਹ ਲੋਕ ਨਹੀਂ ਖਾਂਦੇ
ਹਮ-ਹਮ
ਹਮ, ਦਹੀਂ ਦੀ ਬਣਾਉਦੇ ਆ ਲ ਦਹੀਂ ਨ ਮਤਲਬ ਮਿੱਠੀ ਹੋ ਜਾਉਗੀ ਨਹੀਂ ਮਲਬ ਜਿਹੜੀ ਨੋਰਮਲ ਦਹੀਂ ਹੁੰਦੀ ਹੈ ਉਹਦੀ ਬਣਾਉਂਦੇ ਔਰ ਸਾਡੇ ਤੇ ਉੱਥੇ ਮੰਮੀ ਘਰ ਸਾਡੇ ਬਣਦੀ ਸੀ ਇਮਲੀ ਦੀ ਕੜੀ ਤੇ, ਸਾਨੂੰ ਉਹ ਖਾ -ਖਾ ਕੇ ਆਦਤ ਹੋਈ ਸੀ, ਤੇ ਉਹਲੀ ਮੈਂ ਖਾਈ ਨੀ ਜਾਂਦੀ ਸੀ ਉਹਦੇ ਗੱਲੇ 'ਚ ਅਟਕ ਜਾਂਦੀ ਹੁੰਦੀ ਸੀ ਦਹੀਂ ਵਾਲੀ ਤੇ, ਦਹੀਂ ਵਾਲੀ ਖਾਣੀ ਤੇ ਗਲੇ 'ਚ ਨੀਚੇ ਨਹੀ ਉਤਰਦੀ ਕੋਈ ਖਟਾ ਖਾ ਕਰਕੇ ਸਾਨੂੰ ਆਦਤ ਸੀ ਇਮਲੀ ਵਾਲੀ ਖਾ ਕੱ ਮਤਲਬ ਖਟੀ ਕੜੀ ਖਾਣ ਦੀ ਹਮ, ਮੰਮੀ ਬਣਾਉਂਦੇ ਸਵਾਦ ਬਣਾਉਂਦੇ ਬਹੁਤ ਇਮਲੀ ਵਾਲੀ, ਹਾਂ
ਅਸੀਂ ਲੋਕ ਬਣਾਉਂਦੇ ਹਾਂ ਮਤਲਬ ਮੇਰੀ ਮੰਮੀ ਬਣਾਉਂਦੇ ਨੇ ਨਾ, ਤੇ ਉਹ ਦਹੀਂ ਦੀ ਬਣਾਉਂਦੇ ਨੇ ਪਰ ਉਹ ਪਤਲੀ ਦਹੀਂ ਦੀ ਹੁੰਦੀ ਹੈ, ਮਤਲਬ ਅਹ ਪਤਲੀ ਹੁੰਦੀ ਹੈ ਹਾਂ ਬਟ ਖੱਟੇ ਦਹੀਂ ਦੀ, ਔਰ ਮੰਮੀ ਸਪੈਸ਼ਲੀ ਖੱਟਾ ਡਾਲਦੇ ਨੇ ਉਹਦੇ ਅੰਦਰ, ਟਾਟਰੀ ਇੱਕ ਆਉਂਦੀ ਹੈ ਨਾ, ਵਾਈਟ ਕਲਰ ਨਿੰਬੂ ਦੇ ਫੁੱਲ ਬੋਲਦੇ ਨੇ ਉਹਨੂੰ, ਤੇ ਉਹ, ਉਹ ਵੀ ਡਾਲਦੇ ਨੇ ਮੰਮੀ ਉਹਦੇ ਅੰਦਰ ਖੱਟੀ ਜਦ ਤੱਕ ਖੱਟੀ ਨਾ ਹੋਏ, ਸਵਾਦ ਹੀ ਨਾ ਆਏ
ਅੱਛਾ, ਹਾਂ ਉਹ ਤੇ ਹੈ, ਖੱਟੇ ਦਾ ਜਿਆਦਾ ਟੈਸਟ ਆਉਂਦਾ ਥੋੜ੍ਹਾ ਬਾਕੀ ਦੂਜੀ ਨਿਕਲਦੀ ਨੀ ਗਲੇ ਤੋਂ ਥੱਲੋ ਹਮ, ਉਹੀ ਨਾ ਹੋਰ ਸੁਣਾਓ ਜੋ-ਜੋੋ ਚੀਜ਼ਾਂ ਖੱਟੇ ਵਾਲੀਆਂ ਮਤਲਬ ਹੈ, ਤਾਂ ਫਿਰ ਉਹਦੇ ਨਾਲ ਹੀ ਚੰਗੀਆਂ ਲੱਗਦੀਆਂ। ਖੱਟੇ ਦੇ ਬਿਨਾਂ ਮਜਾ ਨੀ ਆਉਂਦਾ, ਹੂ- ਨਾ ਤੇ ਉਹ ਗੱਲ ਕਰਦੇ-ਕਰਦੇ ਮੇਰੀ ਨੀਂਦ ਉੱਡੀ ਜਾਣਡੀ ਹੁਣ
ਅੱਛਾ ਚਲੋ ਕੋਈ ਨੀ, ਸੋਵੋ ਤੁਸੀਂ ਵੀ ਹੁਣ।
ਨਹੀਂ ਮੈਂ ਤਾਂ ਨੀਂਦ ਈ ਉੱਡੀਗੀ ਮੇਰੀ, ਪਹਿਲਾ ਦੀ ਤਰ੍ਹਾਂ ਅੱਖ ਬੰਦ ਹੋਈ ਜਾ ਰਹੀ। ਹਾਂ, ਪੈਲਾਂ ਅੱਖਾਂ ਬੰਦ ਹੋਈ ਜਾ ਰਹੀਆਂ ਸੀ। ਹੁਣ ਨੀਦੀ ਵੀ ਗਾਇਬ ਹੋਗੀ ਮੇਰੀ, ਠੀਕ ਆ ਮੈਂ ਰੱਖਦੀ ਆ ਫਿਰ।
ਹਾਂ-ਹਾਂ, ਓਕੇ ਬਾਏ।